ਹੈਲੋ-
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ।
ਬਹੁਤ ਵਧੀਆ
ਹੋ ਬਸ ਕੀ ਕਰ ਰਹੇ ਸੀ।
ਬਸ ਇੱਕੇ ਆਈ ਵੀ ਸੀ ਬੱਚੇ ਬੈਠੇ ਲੱਗੇ ਆ ਬੱਚਿਆਂ ਨਾਲ ਖੇਡਾਂ ਖੇਡਣਗੇ ਬੱਚੇ ਉਹਨਾਂ ਕੋਲ ਬੈਠੇ ਆਂ ਰੌਨਕ ਲਾਈ ਹੋਈ ਏ। ਭੈਣ ਵੀ ਆਈ ਦੀ ਸੀ ਨਾ ਉਹਦੇ ਉਹਦੇ ਬੱਚੇ ਅਤੇ ਮੇਰੇ ਬੱਚੇ ਇਕੱਠੇ ਲੱਗੇ ਉਹਨਾਂ ਕੋਦਾਂ ਵੀ ਖੁਸ਼ ਹੋ ਰਹੇ ਆਂ ਵੇਖਦੇ ਪਏ ਆਂ
ਹਾਂਜੀ, ਹਾਂਜੀ ਹਾਂ ਬੱਚੇ ਗਰਮੀ ਵੀ ਬੜੀ ਐ ਨਾ ਬੱਚੇ ਬਾਹਰ ਕਿੱਥੇ ਜਾਣ।
ਕਿੱਥੇ ਜਾਂਦੇ ਬਸ ਬੱਚਿਆਂ ਜੀ ਗਰਮੀ ਬਹੁਤ ਐ, ਸਾਡੇ ਉੱਥੇ ਵੀ ਬੜੀ ਗਰਮੀ ਸੀ। ਮੈਂ ਕਿਹਾ ਚਲੋ ਬੱਚਿਆਂ ਨੂੰ ਜਿੱਦ ਐਗੀ ਲੈ ਚਲਨੇ ਆਂ।
ਹਾਂ -ਹਾਂ ਅ ਸਾਡੇ ਇੱਥੇ ਤੇ ਬਸ ਗੁਰਦੁਆਰੇ ਵੀ ਜਾਈਦਾ ਸੀ ਤੇ ਕਿਉਂਕਿ ਪਾਠ ਚੱਲਦੇ ਆ ਦਿਨਾਂ ਚ ਤੇ ਸੁਖ ਸੁਖਵਨੀ ਸਾਹਿਬ ਦਾ ਪਾਠ ਚੱਲਦੇ ਐ ਨਾ ਫੇਰ ਹੁਣ ਬੱਚਿਆਂ ਦੀ ਛੁੱਟੀਆਂ ਹੁੰਦੀਆਂ ਨੇ ਨਾ ਤੇ ਫੇਰ ਅਤੇ- ਸਮਰ ਕੈਂਪ ਲਗਾ
ਹਾਂਜੀ ਹਾਂਜੀ ਹਾਂਜੀ ਸਾਡੇ ਵੀ ਉੱਥੇ ਬਸ ਸਮਰ ਕੈਂਪ ਲੱਗੇ ਲੱਗੇ ਸੀ ਮੁੰਡਾ ਕਰਕੇ ਆਇਆ। ਸਾਡੇ ਉੱਥੇ ਹਰ ਸਾਲ ਲੱਗਦੇ ਆ ਤੇ ਉੱਥੇ ਦੀ ਗੁਰਬਾਣੀ ਸਿਖਾਂਦੇ ਆ। ਪੰਜਾਬੀ ਵੀ ਸਿਖਾਂਦੇ ਆ ਅਤੇ ਪਗੜੀ ਬਣਨੀ ਪੱਗ ਬਣਨੀ ਤਬਲਾ ਜੋ ਬੱਚਾ ਸਿੱਖਣਾ ਸਿੱਖਣ ਦਿੰਦਾ। ਕੈਂਪ ਲੱਗਦਾ ਜੋ ਬੱਚੇ ਨੂੰ ਇੰਟਰਸਟ ਹੈਗਾ ਸਿੱਖ ਦਾ ਪਰ ਲੇਕਿਨ ਪੰਜਾਬੀ ਜ਼ਰੂਰ ਸਿਖਾਂਦੇ ਆ। ਹੁਣ ਸਾਡੇ ਬੱਚੇ ਅਸੀਂ ਘਰ ਉੱਠੇ। ਪੰਜਾਬੀ ਬੋਲਦੇ ਹਾਂ ਬੱਚਿਆਂ ਨਾਲ। ਬੱਚੇ ਚਾਹੇ ਅਸੀਂ ਵੱਡੇ ਸਕੂਲ ਪਾਏ ਦੇ ਨੇ ਲੇਕਿਨ ਪੰਜਾਬੀ ਬੱਚਿਆਂ ਨਾਲ ਅਸੀਂ ਗੱਲ ਪੰਜਾਬੀ 'ਚ ਹੀ ਕਰਦੇ ਆ ਆਪਣੀ ਮਾਂ ਬੋਲੀ ਥੋੜੀ ਛੱਡ ਦੇਣੀ ਹੈ। ਚਾਹੇ ਵੱਡੇ ਸਕੂਲਾਂ ਚ ਵੀ ਇੰਗਲਿਸ ਸਿਖਾ ਲਓ ਤੁਸੀਂ। ਪਰ ਮਾਂ ਬੋਲੀ ਤਾਂ ਜ਼ਰੂਰੀ ਹੈ ਨਾ। ਤੇ ਸਾਡੇ ਉੱਥੇ ਕਹੇ ਪਏ ਸੀ। ਸਿੱਖਾ ਰਹੇ ਨੇ ਬੱਚਿਆਂ ਨੂੰ। ਉਹ ਮੇਰਾ ਬੇਟਾ। ਕੈਂਪ ਜੁਆਇਨ ਕਰਦਾ ਔਰ ਉਹਦੇ 'ਚ ਸਾਖੀਆਂ ਗੁਰੂ ਜੀ ਦੀਆਂ ਸਾਖੀਆਂ ਉਹਨਾਂ ਨੂੰ ਸੁਣਾਉਂਦੇ ਨੇ ਉਹਨਾਂ ਨੂੰ ਰੀਲਸ ਦਿਖਾਉਂਦੇ ਨੇ ਤੁਸੀਂ ਦੱਸੋ ਕੁਸ਼ਚਨ ਪੁੱਛਦੇ ਨੇ ਮੇਰਾ ਬੇਟਾ। ਬੇਟਾ ਪ੍ਰਾਈਜ਼ ਲੈ ਕੇ ਆਂਦਾ ਤੇ ਹਮੇਸ਼ਾ ਵਿਨਰ ਬਣ ਕੇ ਆਂਦਾ ਹਰ ਸਾਲ ਉਹ ਜੁਆਇਨ ਕਰਦਾ। ਬਸ ਪ੍ਰਾਈਜ਼ ਲੈਂਦਾ ਹਰ ਵਾਰੀ। ਮੈਨੂੰ ਮਾਨ ਹੈ ਖੁਸ਼ੀ ਹੁੰਦੀ ਹੈ। ਕਿ ਮੇਰਾ ਬੱਚਾ ਕੁਛ ਸਿੱਖ ਰਿਹਾ ਹੈ।
ਹਾਂਜੀ ਹਾਂਜੀ ਮਾਵਾਂ ਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਮੇਰਾ ਵੀ ਬੇਟਾ ਛੋਟਾ ਸੀ ਤੇ ਉਹ ਇਹਦੇ ਵਿੱਚ ਹਮੇਸ਼ਾ ਪਾਰਟੀਸਪੇਟ ਕਰਦਾ ਹੁੰਦਾ ਸੀ। ਤੇ ਟਰਬਨਟਾਈਨ ਦਾ ਹੁੰਦਾ ਸੀ। ਸੀ ਤੇ ਹਮੇਸ਼ਾ ਫਸਟ ਆਂਦਾ ਹੁੰਦਾ ਸੀ। ਤੇ ਇੱਥੇ ਤੇ ਮੇਰੇ ਖਿਆਲ ਨਾਲ ਬੱਚਿਆਂ ਨੂੰ ਇਨਕਰੇਜ ਕਰਨ ਵਾਸਤੇ ਨਾ ਪੈਸੇ ਵੀ ਦਿੰਦੇ ਸਨ ਕਦੀ ਸੌ ਰੁਪਏ ਕਦੀ ਡੇਢ ਸੌ ਰੁਪਏ ਬੱਚਿਆਂ ਨੇ ਬੜਾ ਖੁਸ਼ ਹੋਣਾ। ਕੀ ਦੇਖੋ ਫ ਫਸਟ ਆਏ ਏ ਹਮੇਂ ਇਤਨੇ ਇਤਨੇ ਵੀ ਫਸਟ ਆਏ ਆ ਤੇ ਸਾਨੂੰ ਇੰਨੇ ਪੈਸੇ। ਮਿਲੇ ਹੈ ਤੇ ਪਹਿਲਾਂ ਬੱਚੇ ਪੰਜਾਬੀ ਤੇ ਬੱਚਿਆਂ ਨੂੰ ਆਂਦੀ ਹੈ ਬੜੇ ਬੜੇ ਬੜੇ ਬੱਚਿਆਂ ਨੂੰ ਦੇਖਿਆ ਹੈ ਮੈਂ ਵੱਡੇ ਸ਼ਹਿਰਾਂ ਚ ਤੇ ਜ਼ਿਆਦਾ ਦੇਖਿਆ ਪੰਜਾਬੀ ਉਹਨਾਂ ਨੂੰ ਪੜ੍ਹਨੀ ਵੀ ਆਂਦੀ ਹੈ ਕਿਉਂਕਿ ਹੁਣ ਨਾ ਜ਼ਿਆਦਾਤਰ ਸਕੂਲਾਂ ਚ ਨਾ ਪੰਜਾਬੀ। ਸਬਜੈਕਟ ਨਾ ਕੰਪਲਸਰੀ ਕਰਤਾ ਹੈ। ਹਾਂ। ਪੜ੍ਹ ਤੇ ਲੈਂਦੇ ਨੇ ਬੋਲ ਵੀ ਲੈਂਦੇ ਨੇ ਮਤਲਬ ਸਮਝ ਵੀ ਲੈਂਦੇ ਨੇ ਲੇਕਿਨ ਬੋਲਦੇ ਨਹੀਂ ਬੋਲਦੇ ਹਿੰਦੀ ਚ ਨੇ ਤੇ ਉਹ ਬੜਾ ਲੱਗਦਾ ਹੈ ਕਿ। ਬੱਚੇ ਹਿੰਦੀ ਚ ਕਿਉਂ ਬੋਲਦੇ ਨੇ ਬੱਚੇ। ਬੱਚਿਆਂ ਨੂੰ ਨਾ ਆਪਣੀ ਗੁਰਮੁਖੀ ਚ ਪੰਜਾਬੀ ਚ ਗੱਲ ਕਰਨੀ ਚਾਹੀਦੀ ਹੈ ਤੇ ਮੇਰਾ ਤੇ ਆਪਣਾ ਮਨ ਸੀ ਕਿ ਇਸ ਵਾਰੀ ਨਾ ਮੈਂ ਵੀ ਅਹ ਸਮਰ ਕੈਂਪ ਲਗਾਵਾਂ ਤੇ ਬੱਚਿਆਂ ਨੂੰ ਪੰਜਾਬੀ ਸਿਖਾਵਾਂ ਬੱਚਿਆਂ ਨੂੰ ਆਪਣੇ ਇਤਿਹਾਸ ਦੇ ਬਾਰੇ। ਕੁਛ ਦੱਸੀਏ ਕਿ ਬੱਚੇ ਜਾਣੋ ਹੁਣ ਕਿ ਸਾਡਾ ਕੀ ਇਤਿਹਾਸ ਰਿਹਾ ਪਿਛਿਓ ਤੇ
ਹੂੰ ਸਾਡੇ ਉੱਥੇ ਵੀ ਨਾ ਕੋਈ ਮੈਨੂੰ ਪੁੱਛਦਾ ਸੀ ਬੱਚਿਆਂ ਨੂੰ ਆਪ ਕੈਸੇ ਹੋ ਤਾਂ ਮੈਂ ਅੱਗੇ ਆਉਂਦਾ ਸੀ ਵੀ ਆਪ ਨਾ ਪੰਜਾਬੀ ਦੀ ਬਤ ਕਰੋ ਮੇਰੇ ਬੱਚੇ ਪੰਜਾਬੀ ਸਮਝ ਲੇਤੇ ਐ ਉਹ ਹੈਰਾਨ ਹੋ ਜਾਂਦੇ ਸੀ ਸਰਦਾਰ ਨੀ ਕੋਈ ਸਰਦਾਰ ਸੀ ਨਾ ਅਰੇ ਹਮਾਰੇ ਤਾਂ ਬੱਚੇ ਹਿੰਦੀ ਬੋਲਦੇ ਹੈ ਤ ਮੈਂ ਕਿ ਬ ਤੁਸੀਂ ਆਪ ਪੰਜਾਬੀ ਨਹੀਂ ਬੱਚੇ ਨਾਲ ਬੋਲੋਗੇ ਬੱਚਾ ਕਿੱਥੋਂ ਸਿੱਖੇਗਾ ਤੁਸੀਂ ਖੁਦ ਹਿੰਦੀ ਬੋਲ ਰਹੇ ਹੋ ਮੇਰੇ ਨਾਲ ਹਿੰਦੀ ਬੋਲ ਰਹੇ ਹੋ ਤੁਸੀਂ ਆਪ ਪੰਜਾਬੀ ਮਿਰਰੇ ਤਾਂ ਇ ਤਣਾ ਬੱਚਾ ਪੰਜਾਬੀ ਬੋਲਿਆ ਕਰਦਾ ਮੇਰੇ ਬੱਚੇ ਤਾਂ ਟੋਟਲੀ ਪੰਜਾਬੀ ਬੋਲਦੇ ਆ ਘਰ 'ਚ ਵੀ ਪਰ ਸਕੂਲ 'ਚ ਬੱਚਿਆਂ ਨੂੰ ਬੋਲਣੀ ਪੈਂਦੀ ਹੈ ਹਿੰਦੀ ਕਿਉਂਕਿ ਉਥੇ ਸਕੂਲ ਦੇ ਹਰ ਕੋਈ ਹਿੰਦੀ ਜਾਂ ਇੰਗਲਿਸ਼ ਗੱਲ ਕਰਦੇ ਤੇ ਉਹ ਹੈਰਾਨ ਹੋ ਜਾਂਦੀ ਸੀ ਕਿ ਛੋਟੇ ਛੋਟੇ ਬੱਚੇ ਪੰਜਾਬੀ ਕਿਵੇਂ ਬੋਲਣਗੇ ਮੈਂ ਕਿਹਾ ਜੇ ਘਰ ਮਾਹੌਲ ਹੀ ਇਹੋ ਜਾਹਾ ਹੋਵੇਗਾ ਤੇ ਬੱਚਾ ਪੰਜਾਬੀ ਬੋਲੇਗਾ ਨਾ ਤੇ ਜ਼ਰੂਰੀ ਏ ਮਾਂ ਬੋਲੀ ਆਣੀ ਬਹੁਤ ਜ਼ਰੂਰੀ ਹੈ
ਕਹਿੰਦੇ ਨੇ ਨਾ ਸਭ ਤੋਂ ਪਹਿਲਾਂ ਟੀਚਰ ਤੇ ਉਹਦੀ ਬੱਚੇ ਦੀ ਮਾਂ ਹੁੰਦੀ ਕਿ ਜੋ ਬੱਚੇ ਨੂੰ ਮਾ ਸਿਖਾ ਦੇਗੀ ਨਾ ਬਾਹਰੋਂ ਕੋਈ ਦੁਨੀਆਂ ਦਾ ਬੰਦਾ ਨਹੀਂ ਸਿਖਾ ਸਕਦਾ ਸ਼ੁਰੂ ਤੋਂ ਜੋ ਸੰਸਕਾਰ ਨੇ ਜੋ ਆਪਣੀ ਬੋਲੀ ਏ ਬੱਚੇ ਨੂੰ ਨੇਮ ਵਿੱਚ ਰਹਿਣਾ ਬ ਕਿਸ ਤਰ੍ਹਾਂ ਤੁਸੀਂ ਉੱਠਣਾ ਹੈ ਕਿਸ ਤਰ੍ਹਾਂ ਬਹਿਣਾ ਏ ਖਿਲੋਣਾ ਏ ਮਤਲਬ ਜੋ ਵੀ ਵੀ ਬੇਸਿਕ ਚੀਜ਼ਾਂ ਨੇ ਨਾ ਪਹਿਲੇ ਤਾਂ ਮਾਂ ਪਿਓ ਤੋਂ ਹੀ ਬੱਚੇ ਸਿੱਖਦੇ ਹੈ ਸਭ ਤੋਂ ਪਹਿਲਾਂ ਟੀਚਰ ਤੇ ਬੱਚਿਆਂ ਨਾਲ ਆ ਮਾ ਪਿਓ ਹੀ ਹੁੰਦੇ ਆ ਉਸ ਤੋਂ ਬਾਅਦ ਬੱਚੇ ਸਕੂਲ ਜਾਂਦੇ ਆ ਤੇ ਹੁਣ ਕੁਛ ਤਾਂ ਨਹੀਂ ਕਲਚਰ ਬਣ ਗਿਆ ਸਾਡੇ ਇੱਥੋਂ ਦਾ ਕਿ ਹਿੰਦੀ ਬੋਲਣਾ ਇੰਗਲਿਸ਼ ਬੋਲ ਬੋਲਣਾ ਫੈਸ਼ਨ ਹੋ ਗਿਆ। ਜਿਸ ਬੰਦੇ ਨੂੰ ਇੰਗਲਿਸ਼ ਨਹੀਂ ਆਉਂਦੀ ਨਾ ਉਹ ਤੇ ਸਮਝੋ ਅਨਪੜ੍ਹ ਇਨਸਾਨ ਏ ਉਹਨੂੰ ਤਾਂ ਉਹ ਕਿੱਥੇ ਵੀ ਜਗ੍ਹਾ ਨਹੀਂ ਹੈ ਕਿਉਂਕਿ ਦੇਖੋ ਹੁਣ ਡਿਜੀਟਲ ਜਮਾਨਾ ਹੋ ਗਿਆ ਅੱਜ ਕੱਲ੍ਹ ਦਾ ਹਰ ਇੱਕ ਚੀਜ਼ ਡਿਜੀਟਲ ਕਰਤੀ ਇਹਨਾਂ ਨੇ ਤੇ ਤੁਸੀਂ ਇਹ ਫੋਨ ਵੀ ਦੇਖਦੇ ਹੋ ਫੋਨ ਚ ਵੀ ਇੰਗਲਿਸ਼ ਹੀ ਆਉਂਦੀ ਹੈ ਇੰਗਲਿਸ਼ ਵਿੱਚ ਹੀ ਤੁਹਾਨੂੰ ਮੈਸੇਜ ਆਉਣਗੇ ਸਭ ਕੁਛ ਆਏਗਾ ਤੇ ਫੇਰ ਉਹ ਬੱਚੇ ਵਾਸਤੇ ਤਾਂ ਬੜੀ ਜ਼ਰੂਰੀ ਕੰਪਸਰੀ ਸਬਜੈਕਟ ਇੰਗਲਿਸ਼ ਬ ਆਉਂਦੀ ਨਾ ਉਸ ਤੋਂ ਬਾਅਦ ਹਿੰਦੀ ਤੇ ਪੰਜਾਬੀ ਨੂੰ ਇੰਨੀ ਦਿੰਦੇ ਹੀ ਨਹੀਂ ਹੈ ਕੀ ਮਾਸੀ ਪੰਜਾਬੀ ਸਿੱਖ ਪੰਜਾਬੀ ਸਿੱਖ ਦੇਖੀਏ ਪੰਜਾਬੀ ਬੋਲੀਏ ਤੇ ਕਾਫ਼ੀ ਬੰਦਿਆਂ ਨੂੰ ਮੈਂ ਦੇਖ ਚੁੱਕੀ ਹਾਂ ਕਿ ਹੀ ਪੰਜਾਬੀ ਚ ਗੱਲ ਨਹੀਂ ਕਰਦੇ ਹਿੰਦੀ ਚ ਗੱਲ ਕਰਦੇ ਹੈ ਇੰਗਲਿਸ਼ ਚ ਗੱਲ ਕਰਦੇ ਹੈ ਤੇ ਆਪਣੀ ਮਾਂ ਬੋਲੀ ਨੂੰ ਨਾ ਪਿੱਛੇ ਕਰੀ ਜਾ ਰਹੇ ਹੈ ਪਰ ਕਈ ਮਾਂ ਬਾਪ ਬੜੇ ਅਵੇਅਰ ਨੇ ਇਸ ਚੀਜ਼ ਨੂੰ ਲੈ ਕੇ ਉਹ ਆਪਣੇ ਬੱਚਿਆਂ ਨੂੰ ਪੰਜਾਬੀ ਸਿਖਾ ਰਹੇ ਨੇ ਕਿ ਨਹੀਂ ਅਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਜ਼ਰੂਰ ਸਿਖਾਣੀ ਹੈ
ਜੀ ਸਹੀ ਕਹਿ ਰਹੇ ਹੋ ਆਪ ਕਿਉਂਕਿ ਮੈਂ ਆਪਣੇ ਸ਼ਹਿਰ 'ਚ ਵੀ ਦੇਖਿਆ ਨਾ ਅਤੇ ਮੈਂ ਉਹਨਾਂ ਨੂੰ ਮੈਂ ਪੇਰੈਂਟਸ ਹੀ ਜਿਹੜੇ ਜਿਹੜੇ ਗੁਰਦੁਆਰੇ ਦੇ ਵਿੱਚ ਟਰੱਸਟ ਹੀ ਹੈਗੇ ਆ ਨਾ ਜਿਹੜੇ ਗਰੁੱਪ ਖੁਦ ਲਗਾ ਰਹੇ ਪੰਜਾਬੀ ਉਹ ਦੇ ਆਪਣੇ ਬੱਚੇ ਨਹੀਂ ਪੰਜਾਬੀ ਬੋਲਦੇ ਜਿਨ੍ਹਾਂ ਨੇ ਖੁਦ ਗਰੁੱਪ ਲਗਾਏ ਬਣਾਏ ਹੋਏ ਜਿਹੜੇ ਕੈਂਪ ਲਗਾਏ ਨੇ ਮੈਂ ਉਹਨਾਂ ਨੂੰ ਖੁਦ ਦੇਖਿਆ ਹੈ ਕਿ ਮੈਂ ਹੈਰਾਨ ਹੁੰਦੀ ਸੀ ਉਹ ਖੁਦ ਹਿੰਦੀ ਬੋਲ ਰਹੇ ਨੇ ਆਪਸ ਵਿੱਚ ਭੈਣ ਭਰਾ ਆਪਸ ਹਿੰਦੀ ' ਗੱਲ ਕਰ ਰਹੇ ਨੇ ਔਰ ਨਾਨ ਕੈਂਪ ਲਗਾ ਰਹੇ ਨੇ ਅਤੇ ਤੁਸੀਂ ਖੁਦ ਨਹੀਂ ਪੰਜਾਬੀ ਬੋਲੋ ਤੁਹਾਡੇ ਆਪਣੇ ਬੱਚਿਆਂ ਨੂੰ ਪੰਜਾਬੀ ਬੋਲਣੀ ਕਿੱਥੋਂ ਆਏ ਪਰ ਇਹ ਕਿ ਠੀਕ ਹੈ ਕੈਂਪ ਲਗਾ ਸਾਨੂੰ ਤਾਂ ਅਸੀਂ ਤਾਂ ਉਹਦਾ ਲਾਹਾ ਲੈਣਾ ਹੀ ਹੈ ਨਾ ਅਸੀਂ ਬੱਚੇ ਨੂੰ ਭੇਜ ਰਹੇ ਹਾਂ ਚਾਹੇ ਗਰਮੀ ਚੇ ਕੁਛ ਅਸੀਂ ਸਕੂਲ ਦੇ ਸਮਰ ਕਹਿ ਭੇਜਦੇ ਹਾਂ ਅਸੀਂ ਉਹ ਨਹੀਂੀ ਭੇਜੇ ਅਸੀ ਇੱਥੇ ਭੇਜਤਾ ਸਾਨੂੰ ਇਹ ਜ਼ਿਆਦਾ ਜ਼ਰੂਰੀ ਲੱਗਿਆ ਸਕੂਲ ਦੇ ਕੰਮ ਬੱਚੇ ਸਵਿਮਿੰਗ ਕਰਨੀ ਡਾਂਸ ਵਾਂਸ ਕਰਨਾ ਸਰ ਇਹ ਜ਼ਿਆਦਾ ਜਰੂਰੀ ਲੱਗਾ ਸਾਨੂੰ ਕਿ ਇਹ ਕੰਪਲਸਰੀ ਹੈ ਪੰਜਾਬੀ ਵੀ ਆਣੀ ਬਾਣੀ ਪੜ੍ਹਨੀ ਬਾਣੀ ਮੇਰਾ ਬੱਚਾ ਪੁੱਛਦਾ ਪਾਣੀ ਪੜ੍ਹ ਲੈਂਦਾ ਪੰਜਾਬੀ ਸਿੱਖੀਏ ਤਾਂ ਹੀ ਉਹਨੇ ਬਾਣੀ ਪੜਨੀ ਸਿੱਖੀ ਏ ਸਹਿਜ ਪਾਠ ਕਰ ਦਿੰਦਾ ਗੁਰਬਾਣੀ ਨੂੰ ਕੰਠ ਹੈ ਫਿਰ ਹੁਣੀ ਹੀ ਪ੍ਰਾਈਜ਼ ਲੈ ਕੇ ਲਾਸਟ ਮੰਥੋਂ ਪੰਜਾਬੀ ਸਿੱਖੀ ਏ ਤਾਂ ਹੀ ਉਹਨੇ ਗੁਰਬਾਣੀ ਪੜ੍ਹੀਏ ਅਤੇ ਫਸਟ ਪ੍ਰਾਈਜ਼ ਲੈਣ ਨਾਲ ਕੈਸ਼ ਪ੍ਰਾਈਜ਼ ਮਿਲਿਆ ਉਹਨੂੰ ਨਾਲ ਉਹਨੂੰ ਇੰਨੀ ਵੱਡੀ ਸ਼ੀਲਡ ਮਿਲੀ ਹੈ ਬੜਾ ਮੈਨੂੰ ਪ੍ਰਾਊਡ ਫੀਲ ਹੋਇਆ ਅੱਛਾ ਲੱਗਦਾ ਕਿ ਹਾਂ ਬਈ ਸਾਡਾ ਬੱਚਾ ਇੰਨਾ ਲਾਇਕ ਨਿਕਲਿਆ ਗੁਰੂ ਨਾਲ ਜੁੜਦਾ ਪਿਆ ਮੇਨ ਹੁੰਦਾ ਪੰਜਾਬੀ ਸਿੱਖ ਕੇ ਗੁਰਮੁਖੀ ਸਿੱਖ ਕੇ ਗੁਰੂ ਨਾਲ ਜੁੜਦਾ ਪਿਆ ਵੱਡੀ ਗੱਲ ਹੈ ਹੂੰ ਦੀ ਤੇ ਅੱਛਾ ਲੱਗਦਾ ਮਾਂ ਪਿਓ ਨੂੰ ਇਹ ਮਾਣ ਬੱਚਾ ਕੁਝ ਕਰ ਰਿਹਾ ਸਾਡਾ ਹੀ ਨਾਂ ਹੋਏਗਾ ਨਾ ਕਿ ਫਲਾਣੇ ਦਾ ਮੁੰਡਾ ਮੁੰਡਾ ਇਹ ਫਲਾਣੇ ਦਾ ਬੱਚਾ ਹੈ ਗੁਰਬਾਣੀ ਇਹਨੂੰ ਆਂਦੀ ਪੜਨੀ ਪੰਜਾਬੀ ਸਿੱਖ ਨਹੀਂ ਆਂਦੀ ਪੰਜਾਬੀ ਬੋਲਣੀ ਆਂਦੀ ਐ ਇਹ ਜ਼ਰੂਰੀ ਹੈ ਅੱਜ ਕੱਲ੍ਹ ਪੰਜਾਬੀ ਆਣੀ ਬਹੁਤ ਜ਼ਰੂਰੀ ਹੈ ਜਿੱਥੇ ਇੰਗਲਿਸ਼ ਬਟ ਮਾਂ ਬੋਲੀ ਬੱਚਿਆਂ ਨੂੰ ਆਣੀ ਬਹੁਤ ਜ਼ਰੂਰੀ
ਹਾਂਜੀ ਹਾਂਜੀ ਨਹੀਂ ਕੁਛ ਨਾ ਅੱਜ ਕੱਲ ਦਾ ਜ਼ਮਾਨਾ ਜਿਵੇਂ ਜੇ ਜਾ ਰਿਹਾ ਨਾ ਬੱਚੇ ਨੂੰ ਬੜੇ ਸੰਭਾਲ ਕੇ ਲੈ ਕੇ ਨਿਕਲਣਾ ਪਏਗਾ ਸਾਨੂੰ, ਕਿਉਂਕਿ ਗ਼ਲਤ ਜ਼ਮਾਨਾ ਵੀ, ਬਹੁਤ ਜਾ ਰਿਹਾ ਹੈ ਕੋਈ ਨਸ਼ਿਆਂ ਵਿੱਚ ਕੋਈ ਮਤਲਬ, ਗ਼ਲਤ ਚੀਜ਼ਾਂ ਚ ਕਿਉਂਕਿ ਦੇਖੋ ਫੋਨ ਵੀ ਹੈਗਾ ਹੈ ਸਭ ਬੱਚੇ ਕੋਲ ਫੋਨ ਹੈ। ਫੋਨ ਦੇ ਅਗਰ ਅੱਛਾਈਆਂ ਵੀ ਨੇ ਨਾ ਤੇ ਉਹਦੇ ਮਿਸਯੂਜ ਵੀ ਬਹੁਤ ਜ਼ਿਆਦਾ ਨੇ, ਤੇ ਇਸ ਕਰਕੇ ਨਾ ਸਾਨੂੰ ਬੱਚੇ ਨੂੰ ਬੜੇ ਧਿਆਨ ਨਾਲ ਬਈ ਇਸ ਟਾਈਮ ਇੱਕ ਨਾ ਬੱਚੇ ਦੀ ਲਾਈਫ ਦਾ ਨਾ ਜਿਵੇਂ ਕਿ ਉਮਰ ਦਾ ਵੀ ਇੱਕ ਟਾਈਮ ਪੀਰੀਅਡ ਹੁੰਦਾ ਹੈ ਕਿ ਉੱਥੇ ਬੱਚੇ ਨੂੰ ਬਹੁਤ ਧਿਆਨ ਦੇਣ ਦੀ ਜ਼ਰੂਰਤ ਪੈਂਦੀ ਹੈ ਕਿ, ਉਹਨੂੰ ਉਹ ਉਸ ਟਾਈਮ ਪੀਰੀਅਡ ਚ ਜੋ ਬੱਚਾ ਨਿਕਲ ਜੇ ਤੇ ਫਿਰ ਅੱਗੇ ਇਨੀ ਟੈਸ਼ਨ ਨਹੀਂ ਹੁੰਦੀ। ਕਿਉਂਕਿ ਕਈ ਨੈਦਾਨੀ ਵਾਲੇ ਟਾਈਮ ਨੇ ਬੱਚੇ ਦੀ ਉਮਰ ਦੇ ਕਿ ਅਗਰ ਅਸੀਂ ਉਹਨੂੰ ਨਹੀਂ ਕੇਅਰ ਕਰਾਂਗੇ। ਨਹੀਂ ਧਿਆਨ ਦਾਂਗੇ ਤੇ ਬੱਚਾ, ਕਈ ਗਲਤ ਸਾਈਡ ਦੇ, ਚਲਾ ਜਾਏਗਾ। ਬੜੀ ਅੱਛੀ ਗੱਲ ਹੈ ਕਿ ਜਿਸ ਤਰ੍ਹਾਂ ਤੁਸੀਂ, ਤੁਸੀਂ ਕਹਿ ਰਹੇ ਹੋ ਕਿ ਮੈਂ ਬੱਚੇ ਦਾ ਧਿਆਨ ਰੱਖਦੀ ਹਾਂ ਗੁਰੂ ਨਾਲ ਜੋੜਦੀ ਹਾਂ ਤੇ ਇਸ ਤੋਂ ਵੱਡੀ ਤਾਂ ਕੋਈ ਮੇਰੇ ਹਿਸਾਬ ਨਾਲ ਦੁਨੀਆਂ ਚ ਕੋਈ ਗੱਲ ਹੀ ਨੀ ਕਿ ਤੁਸੀਂ ਬੱਚੇ ਨੂੰ ਗੁਰੂ ਨਾਲ ਜੋੜ ਰਹੇ ਹੋ ਬੱਚੇ ਦਾ ਧਿਆਨ ਰੱਖ ਰਹੇ ਹੋ। ਤੇ ਗਲਤ ਸੰਗਤ ਤੋਂ ਬਚਾ ਕੇ ਲੈ ਕੇ ਜਾ ਰਹੇ ਹੋ ਇਹ ਸਭ ਤੋਂ ਵੱਡੀ ਕਮਾਈ ਮੈਂ ਸੋਚਦੀ ਹਾਂ ਦੁਨੀਆਂ ਵਿੱਚ ਤੇ ਬੱਚਾ ਸਾਡਾ ਸਹੀ ਰਸ ਸਹੀ ਰਸ ਤੇ ਪੈ ਗਿਆ ਸਹੀ ਜਗ੍ਹਾ ਨਿਕਲ ਗਿਆ ਗੁਰੂ ਰਸਤੇ ਚਲਾ ਗਿਆ। ਗਿਆ ਨਸ਼ਿਆਂ ਚ ਨੀ ਪਿਆ ਤੇ ਇਸ ਤੋਂ ਵੱਡੀ ਤਾਂ ਇੱਕ ਮਾਂ ਪਿਓ ਵਾਸਤੇ ਕੋਈ ਕਮਾਈ ਨਹੀਂ।
ਬਿਲਕੁਲ-ਬਿਲਕੁਲ ਸਭ ਤੋ ਵੱਡੀ ਕਮਾਈ ਹੈ ਹੁਣੇ ਕਿਤੇ ਜਾਂਦੀ ਹੁਣ ਗੁਰਦੁਆਰੇ ਵੀ ਜਾਂਦੀ ਹਾਂ ਨਾ ਇਹ ਕੇ ਕਰਮਾਂ ਦੀ ਮੰਮੀ ਹੈ ਮਤਲਬ ਬੱਚਿਆਂ ਦਾ ਨਾਮ ਲੈ ਕੇ ਸਾਨੂੰ ਬੁਲਾਇਆ ਜਾ ਰਿਹਾ ਹੈ ਨਾ ਵੀ ਅ ਫਲਾਣੇ ਬੱਚੇ ਦੀ ਮੰਮੀ ਕਿੰਨਾ ਮਾਣ ਫੀਲ ਹੁੰਦਾ। ਕਿ ਬੱਚਾ ਬੱਚੇ ਤਾਂ ਗਾਗੇ ਵੀ ਹੈ ਅੱਛਾ ਤੁਹਾਡਾ ਮੁੰਡਾ। ਇਹ ਪ੍ਰਾਈਜ਼ ਲਿਆ ਤੁਹਾਡਾ ਮੁੰਡਾ ਹੁਣ ਅੱਛਾ ਲੱਗਦਾ। ਕਿ ਹਾਂ ਬਈਆ ਜਿਵੇ ਬਾਹਰ, ਅੱਜ ਪਾ ਸੁਣਿਆ ਤੁਹਾਡਾ ਮੁੰਡਾ ਸੀ ਜਹੇ ਸ਼ਭ ਸੁਣਿਆ ਤੁਹਾਡ ਮੁੰਡਾ ਸੀ। ਜਿਹਨਾਂ ਨੂੰ ਨਹੀਂ ਪਤਾ ਜਿਹਨੂੰ ਪਤਾ ਲੱਗ ਰਿਹਾ। ਤੇ ਕਿੰਨੀ ਖੁਸ਼ੀ ਹੁੰਦੀ ਹੈ ਕਿ ਹਾਂਜੀ ਫਿਰ ਕੋਈ ਉਹ ਜਦ ਪ੍ਰੇਜ਼ ਕਰਦੇ ਨੇ ਬੜਾ ਉਸਤਣਾ ਸ਼ਬਰ ਬੋਲਿਆ ਤੇ ਢੋਲਕ ਕਿ ਸੁਣੀ ਵੀ ਜਾਂਦਾ ਐਸਾ ਸਮਰ ਲਾਏ ਨੇ ਉਹਦਾ ਫਾਇਦਾ ਨਾ ਉਹ ਹੀ ਈ ਨਾਹ ਕੱਟਿਆ ਨਾ, ਸਮਰ ਕੇ ਵਿੱਚ ਬੱਚਾ ਗਿਆ। ਤਬਲਾ ਸਿੱਖਿਆ ਉਹਨੇ ਢੋਲਕੀ ਸਿੱਖੀਏ ਪੰਜਾਬੀ ਗਲੂਮੀ ਵੀ ਸਿੱਖੀ ਹੈ ਅਤੇ ਬੱਚਿਆਂ ਨੂੰ ਸ਼ੌਂਕ ਪਿਆ ਅੱਗੇ ਵਧਿਆ। ਉਹੀ ਮਤਲਬ ਉਹੀ ਗੱਲ ਆ ਗਈ ਨਾ, ਸਾਰੀ ਕਿ ਅਗਰ ਅਸੀਂ ਪੰਜਾਬੀ ਨੂੰ ਆਪ ਅੱਗੇ ਵਧਾਵਾਂਗੇ। ਅਤੇ ਬੰਦੇ ਕੀ ਕੈਂਪ ਲੱਗਦੇ ਰਹਿਣਗੇ ਕਿਉਂਕਿ ਸਾਡੇ ਉੱਥੇ ਸਕੂਲ ਪੰਜਾਬੀ ਕੰਪਲਸਰੀ ਨਹੀਂ ਹੈ। ਸਾਡੇ ਸ਼ਹਿਰਾ ਚ, ਅਤੇ ਸਾਨੂੰ ਇਸ ਕਰਕੇ ਸਾਨੂੰ ਕੈਂਪ ਜੁਆਇਨ ਕਰਵਾਣੇ ਬੜੇ ਜ਼ਰੂਰੀ ਹੋ ਗਏ ਹੈ। ਕਿਉਂਕਿ ਉੱਥੇ ਬਿਲਕੁਲ ਪੰਜਾਬੀ ਭੀ ਦਾ ਨਾਮ ਉਹ ਨਿਸ਼ਾਨ ਹੀ ਨਹੀਂ ਹੈਗਾ। ਸਮਝ ਲੋ ਪੰਜਾਬੀ ਲੁ ਵਧੀ ਹੋਈ ਜਾਂਦੀ ਪਈ ਤੇ ਇਸ ਲਈ ਸਾਨੂੰ ਇਹ ਗੇਮ ਲਾਉਣੇ ਬਹੁਤ ਜ਼ਰੂਰੀ ਹੈ ਮੈਂ ਤੇ ਇਹੀ ਸਲਾਹ ਦੇਵਾਂਗੀ ਹੋਰ ਹੀ ਪੇਰੈਂਟਸ ਨੂੰ ਕਿ ਜਦੋਂ ਸਮਰ ਕੈਂਪ ਲੱਗਣ ਸਕੂਲੇ ਕੈਂਪ ਨਾ ਜੁਆਇਨ ਕਰੋ ਬੱਚੇ ਨੂੰ ਉੱਥੇ ਸਵਿਮਿੰਗ ਸਿੱਖੇਗਾ ਉਹ ਸਿੱਖੇ ਇਹ ਜ਼ਰੂਰ ਕਰੋ ਇੱਥੋਂ ਬੱਚਾ ਕੁਛ ਸਿੱਖੇਗਾ ਕੁਛ ਬਣੇਗਾ ਕੁਝ ਬਣ ਜਾਏਗਾ ਪੰਜਾਬੀ ਸਿੱਖ ਜਾਏਗਾ ਗੁਰੂਮੁਖੀ ਸਿੱਖ ਜਾਏਗਾ
ਹਾਂਜੀ ਬਾਕੀ ਸਭ ਕੁਛ ਸਿੱਖ ਦੇਖਣ ਵਾਸਤੇ ਤੇ ਸਾਰੀ ਉਮਰ ਪਈਏ ਹਾਂ ਜੇ ਬੱਚਿਆਂ ਦੀ ਜਿਵੇਂ ਐ ਨੀਂਦ ਦੀਦੇ ਕਿਸਮ ਦੇ ਨੀਂਹ ਦੇ ਦਿਨਾਂ ਚ ਜਿਹੜੀ ਚੀਜ਼ ਅੰਦਰ ਧੱਸ ਗਈ ਨਾ ਬੰਦੇ ਦੇ ਅੰਦਰ ਉਹ ਫੇਰ ਸਾਰੀ ਉਮਰ ਨਹੀਂ ਨਿਕਲਦੀ ਫੇਰ ਬਾਕੀ ਸਭ ਕੁਛ ਸਿੱਖਣ ਵਾਸਤੇ ਤਾਂ ਸਾਰੀ ਉਮਰ ਪਾਈ ਹੈ ਚਲੋ ਬੜਾ ਅੱਛਾ ਲੱਗਿਆ ਟਾਈਮ ਦਾ ਪਤਾ ਹੀ ਨਹੀਂ ਚੱਲਿਆ ਤੁਹਾਡੇ ਨਾਲ ਗੱਲ ਕਰਦੇ ਕਰਦੇ ਹਾਂਜੀ ਹਾਂਜੀ ਚਲੋ ਜੀ ਫਿਰ ਮਿਲਣੇ ਆ
ਠੀਕ ਹੈ ਚੰਗਾ ਜੀ
ਸਤਿ ਸ੍ਰੀ ਅਕਾਲ ਜੀ
ਹਮ